ਹਾਂਜੀ, ਸਤਿ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ ਤੁਹਾਡੇ
ਮੈਂ ਵਧੀਆ ਜੀ, ਤੁਸੀਂ ਸੁਣਾਓ ਘਰ ਸਭ ਠੀਕ ਨੇ ਅੰਕਲ, ਆਂਟੀ, ਬੱਚੇ
ਹਾਂਜੀ, ਸਭ ਵਧੀਆ ਇਧਰ ਠੀਕ ਨੇ ਸਾਰੀ ਫੈਮਿਲੀ
ਹਾਂਜੀ, ਹਾਂਜੀ, ਸਭ ਠੀਕ, ਠਾਕ ਹੈਗਾ ਹੈ ਹੋਰ ਸੁਣਾਓ, ਕੀ ਕਰਦੇ ਸੀ
ਬਸ, ਮੈਂ ਬੈਠੀ ਸੀਗੀ, ਸੋਚ ਰਹੀ ਸੀਗੀ ਕਿ ਫਰੈਂਡ ਦੀ ਕਿੰਨੀ ਵੈਲਊ ਹੁੰਦੀ ਆ ਨਾ ਲਾਈਫ ਦੇ ਵਿੱਚ, ਆਪਣੀ ਫਰੈਂਡ ਨੂੰ ਯਾਦ ਕਰ ਰਹੀ ਸੀ, ਹਾਂਜੀ ਜੀ,
ਅੱਛਾ ਜੀ, ਚਲੋ ਵਧੀਆ, ਹਾ, ਹਾ, ਚੰਗੀ ਗੱਲ ਹੈ। ਉਹ ਤਾਂ, ਹੈਗਾ ਹੀ, ਹੈ ਦੇਖੋ ਸਾਨੂੰ, ਜਦੋਂ ਅਸੀਂ ਇਕੱਲੇ ਬਹਿੰਦੇ ਹਾਂ ਨਾ ਹਾਂ, ਸਾਨੂੰ ਕਈ ਚੀਜ਼ਾਂ ਮਤਲਬ ਰਿਲਾਈਜ਼ ਹੁੰਦੀਆਂ ਨਾ ਤਾਂ, ਅਸੀਂ ਉਸ ਬਾਰੇ ਫਿਰ ਸੋਚਦੇ ਹਾਂ। ਸ਼ਾਂਤੀ ਨਾਲ ਬਹਿੰਦੇ ਹਾਂ।
ਹਾਂਜੀ।
ਇਹ ਚੀਜ਼ ਸਮਝ ਆਉਂਦੀ ਹੈ ਕਿ, ਹਾਂ ਕਿਹਦੀ ਵੈਲਿਊ ਕੀ ਹੈਗੀ ਏ, ਕਿਹੜਾ ਸਾਡੇ ਵਾਸਤੇ ਆਲ ਟਾਈਮ ਮਤਲਬ ਭਾਵੇਂ ਇਹ ਨੀ ਹੁੰਂਦਾ, ਕਿ ਦੁੱਖ ਵਿੱਚ ਸੁੱਖ ਵਿੱਚ ਵੀ ਕੌਣ ਏ ਸਾਡੇ ਵਾਸਤੇ ਖੜਾ ਹੋਇਆ ਹੈ। ਤੇ ਜਿਦਾਂ ਕਈ ਵਾਰੀ ਹੁੰਦੀਆਂ ਨੇ ਰਿਲਾਈਜ਼ ਜਦੋਂ ਅਸੀਂ ਇਕੱਲੇ ਬਹਿ ਕੇ ਸੋਚਦੇ ਹਾਂ। ਤਾਂ ਪਤਾ ਲੱਗਦਾ ਸਾਨੂੰ
ਹੋਰ ਕੀ ਹੋਰ ਇਦਾਂ ਹੁੰਦਾ ਨਾ ਵੀ ਇੱਕ ਫਰੈਂਡ ਤਾਂ ਇਦਾਂ ਦੀ ਵੀ ਬੈਸਟ ਫਰੈਂਡ ਹੋਣੀ ਚਾਹੀਦੀ, ਜਿਹਦੇ ਨਾਲ ਆਪਾਂ ਆਪਣੀ ਕੋਈ ਵੀ ਗੱਲ, ਪਰਸਨਲ ਗੱਲ, ਵੀ ਕੋਈ ਵੀ ਸ਼ੇਅਰ ਕਰ ਸਕਦੇ ਹਨਾ। ਕਿ ਹਰੇਕ, ਕਿਸੇ ਨਾਲ ਆਪਾਂ ਨਹੀਂ ਸ਼ੇਅਰ ਕਰ ਸਕਦੇ। ਤੇ ਹੈਗੇ, ਮੇਰੀ ਹੁੰਦੀ, ਮੇਰੀ ਹੈਗੀ ਇੱਕ ਚਾਈਲਡਹੁੱਡ ਨਾਲ ਹੀ ਸਾਡਾ ਘਰ ਸੀ। ਹਾਂਜੀ, ਨਾਲ ਹੀ ਅਸੀਂ ਸਟੱਡੀ ਵਗੈਰਾ ਕੀਤੀ ਹੈ। ਹੋਰ ਕਿਹਾ ਤਾਂ ਫੇਿਰ ਹੁਣ ਉਹਦੀ ਵੀ ਨਹੀ ਮੈਰਿਜ ਹੋ ਗਈ ਮੇਰੀ ਵੀ ਤਾਂ ਹੁਣ ਸਾਡਾ ਮੇਲ -ਮਿਲਾਪ ਮੀਨ ਕਦੇ -ਕਦੇ ਉਹ ਹੁੰਦਾ ਹੈ। ਬਸ ਫੇਰ ਫੋਨ ਤੇ ਮਾੜਾ-ਮੋਟੀ ਗੱਲ ਹੋ ਜਾਂਦੀ ਕਿਉਂਕਿ ਤੋ ਬਾਅਦ ਲਾਈ ਬੱਸ ਬੀਦੀ
ਹਾਂ ਬਿਲਕੁਲ। ਹਾਂਜੀ-ਹਾਂਜੀ, -ਹਾਂਜੀ। ਹਰ ਕੋਈ ਬਿਜੀ ਹੋ ਜਾਂਦੇ ਨਾ ਆਪਣੀ ਫੈਮਲੀ, ਬੱਚਿਆਂ ਵਿੱਚ ਆਪਣਾ ਰਿਸ਼ਤੇਦਾਰੀਆਂ ਵਿੱਚ ਦੇਖੋ ਹਰ ਕਿਸੇ ਨੂੰ ਆਪਣੀ-ਆਪਣੀ ਫਿਰ ਜਿੰਮੇਵਾਰੀਆਂ ਵੱਧ ਜਾਂਦੀਆਂ ਨੇ ਜਦੋਂ ਅਸੀਂ ਕਵਾਰੇ ਆਉਂਦੇ ਹਾਂ ਤਾਂ ਵੱਖਰੀ ਗੱਲ ਹੁੰਦੀ ਹੈ। ਸਾਡੀ। ਜਦੋਂ ਵਿਆਹ ਹੋ ਜਾਂਦਾ ਹੈ। ਫਿਰ ਤਾਂ ਕਰੋ ਘਰ ਤੋਂ ਫੁਰਸਤ ਨਹੀਂ ਆਉਂਦੀ ਫਿਰ ਉਹੀ ਹੁੰਦਾ। ਮਤਲਬ, ਬਟ ਇਹ ਹੈਗਾ ਕਿ ਚਲੋ ਜਿਦੋਂ ਅੱਜ ਦੋਸਤੀ ਦੋਸਤ ਹੈਗੇ ਨੇ ਸਾਡੇ ਤੇ ਉਹਨਾਂ ਨਾਲ ਕਈ ਵਾਰੀ ਅਸੀਂ ਭਾਵੇਂ ਮੈਂ ਕਹਿੰਦੀ ਹ ਮਹੀਨੇ ਵਿੱਚ ਇੱਕ ਵਾਰੀ ਮਿਲੀਏ, ਦੋ ਮਹੀਨੇ ਵਿੱਚ ਇੱਕ ਉਹਨਾਂ ਨਾਲ ਇਨੇ ਟਾਈਮ ਬਾਦ ਮਿਲਾਂਗੇ ਨਾ ਇੱਕ ਦਿਨ ਵਿੱਚ ਇਨਾ ਰਿਫਰੈਸ਼ਮੈਂਟ ਹੋ ਜਾਂਦਾ ਬੰਦਾ ਕਿ ਬੜਾ ਰੀਚ ਚਾਰਜ ਦੁਬਾਰਾ ਹੋ ਗਿਆ ਰਿਚਾਰਜ ਇਨਸਾਨ।
ਹੋਰ ਕਿਆ। ਔਰ ਜਿਵੇਂ ਹੁਣ ਇਕੱਠ ਇਕੱਠੇ ਰਹਿੰਦੇ ਸੀ ਤਾਂ ਇਕੱਠੇ ਖੇਲਦੇ ਸੀ। ਇੱਕ ਦੂਸਰੇ ਦੇ ਘਰ ਚਲਦੇ ਜਾਂਦੇ ਸੀ। ਛੋਟੇ ਹੁੰਦੇ ਬਟ ਹੁਣ ਅੱਜ ਦਾ ਟਾਈਮ ਇਏਦਾਂ ਦਾ ਦੇਖੋ ਭਲਾ ਟਾਈਮ ਹੁਣ, ਆਪਾਂ ਆਪਣੇ ਬੱਚੇ ਨੂੰ ਕਿਤੇ ਵੀ ਨਹੀਂ ਭੇਜ ਸਕਦੇ।
ਨਾ-ਨਾ-ਨਾ, ਅੱਜ-ਕੱਲ ਦਾ ਤਾਂ ਬਦਲ ਗਿਆ, ਹਾ ਉਹਹੀ ਨਾ ਹੁਣ ਦੇਖੋ ਤੁਸੀਂ ਮੈਂ ਹੈਗੀ ਹਾਂ, ਤੁਸੀਂ ਹੈਗੇ ਹੋ। ਅਸੀ ਠੀਕ ਹੈ, ਮਿਲਾਂਗੇ ਬਚਪਨ ਦੀਆਂ ਕਿੰਨੀਆਂ ਮੈਂਮਾ ਇਸ ਉਮਰ ਫਿਰ ਦੋਸਤਾਂ ਨਾਲ ਅਸੀਂ ਕਰਨੇ ਹਾਂ ਅਸੀਂ ਐਵੇਂ ਕਰਦੇ ਸੀ। ਐਵੇਂ ਸੀ। ਸਾਨੂੰ ਕੁੱਟ ਵੀ ਪਈ। ਡਾਂਟ ਵੀ ਪਈ। ਮਤਲਬ, ਪੁਰਾਣੀਆਂ ਸ਼ਰਾਰਤਾਂ ਸਭ ਯਾਦ ਆਉਂਦੀਆਂ ਨੇ। ਅਸੀਂ ਉਹ ਦੁਬਾਰਾ ਬੰਦਾ ਰੀਲੀਵ ਕਰਦਾ ਹੈਗਾ ਨਾ ਉਹ ਚੀਜ਼ਾਂ ਨੂੰ। ਲੱਗਦਾ ਜਿਵੇਂ ਅਸੀਂ ਉਹ ਜਦ ਜਦੋਂ ਅਸੀਂ ਉਸ ਬਾਰੇ ਗੱਲਾਂ ਕਰਦੇ ਹਾਂ ਨਾ ਕਿ ਅਸੀਂ ਛੋਟੇ ਹੁੰਦੇ ਐਵੇਂ-ਐਵੇਂ ਕਰਦੇ ਸੀ। ਇਹ ਖਾਂਦੇ ਸੀ, ਫਲਾਨੀ ਦੁਕਾਨ ਤੋਂ ਲੈਂਦੇ ਸੀ ਤੇ ਉਹ ਯਾਦ ਕਰਕੇ ਕਿੰਨਾ ਅੱਛਾ ਲੱਗਦਾ ਐਵੇਂ ਲੱਗੇਗਾ। ਜਿਵੇਂ ਅਸੀਂ ਉਹ ਬਚਪਨ ਚ ਫਿਰ ਲੌਟ ਗਏਹਾ ਵਾਪਸ ਹੀ।
ਹੋਰ-ਹੋਰ ਐਵੇਂ ਹੁੰਦਾ ਨਾ ਵੀ ਬਚਪਨ ਦੇ ਵਿੱਚ ਤਾਂ ਬਚਪਨ ਇੱਦਾਂ ਦਾ ਟਾਈਮ ਹੁੰਦਾ ਵੀ ਜਿੱਥੇ ਬੱਚੇ ਨੂੰ ਕੋਈ ਫਿਕਰ ਨਹੀਂ ਹੁੰਦੀ ਕੁਛ ਨੀ ਆਪਣੀ ਬਸ ਇੰਜੋਏਮੈਂਟ ਤੱਕ ਮਤਲਬ। ਮੁੰਦਾਈ। ਟੈਨਸ਼ਨ ਫਰੀ ਲਾਈਫ ਹੁੰਦੀ ਹੈ ਪੂਰੀ ਬਚਪਨ ਦੀ ਤਾਂ।
ਸਹੀ ਗੱਲ ਹੈ, ਸਹੀ ਕਹਿ ਰਹੇ ਹੋ ਬਿਲਕੁਲ ਹੀ। ਉਹ ਤੇ ਉਹੀ ਹੁੰਦਾ ਸਭ ਨੂੰ। ਖਾਇਆ-ਪੀਆ ਸੂਤੇ, ਸਵੇਰੇ ਫੇਰ ਮਾਂ ਪਿਓ ਨੇ ਫੇਰ ਡਾਂਟਕੇ ਕਈ ਬੱਚੇ ਤੇ ਨਹੀਂ ਜਾਂਦੇ ਸਕੂਲ ਜਲਦੀ। ਤੇ ਉਹਨਾਂ ਨੂੰ ਡਾਂਟ ਵੀ ਪੈਂਦੀ ਹੈ ਕਿ ਚਲੋ ਚਲੋ ਭੱਜੋ ਭੱਜੋ ਭੱਜੋ ਸਕੂਲ ਜਾਓ ਹੁਣ। ਨਾ ਪਾਵੇ ਮਨ ਨਾ ਵੀ ਹੋਏ ਉਹ ਫਿਰ ਸਕੂਲੇ ਜਾ ਕੇ ਵੀ ਅਸੀਂ ਸ਼ਰਾਰਤਾਂ ਹੀ ਕਰਦੇ ਸੀ ਜਦੋਂ ਮਨ ਨੀ ਆਦਾ ਸੀ ਤੇ ਫਿਰ
ਬੱਚਿਆਂ ਨੇ ਸਿਰਫ ਸਟੱਡੀ ਤੱਕ ਮਤਲਬ ਹੁੰਦਾ ਬੱਚਿਆਂ ਨੂੰ ਤੇ ਬਾਕੀ ਤਾਂ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਮਿਲੇ ਜਾਂਦੀਆਂ ਨੇ ਇੱਕ ਵਾਰ ਕਹਿਣ ਦੀ ਦੇਰ ਹੁੰਦੀ
ਬਿਲਕੁਲ ਸਹੀ
ਪੇਰਟਸ ਤੇ ਉਹ ਹੁੰਦਾ ਹੈ ਸਾਰਾ ਬਰਡਨ ਜੋ ਵੀ ਹੁੰਦਾ ਏ।
ਤੁਸੀਂ ਅੱਜ ਉਹ ਨਾ ਟਾਈਮ ਦੇਖੋ ਨਾ ਟਾਈਮ ਦੇ ਨਾਲ ਕਿੰਨਾ ਕੁਛ ਚੇਂਜ ਹੋ ਗਿਆ।
ਬਹੁਤ ਜ਼ਿਆਦਾ ਹਾਂਜੀ ਹੁਣ ਤਾਂ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੋ ਗਏ ਆ।
ਮਤਲਬ ਮੈਂ ਕਹਿੰਣਾ ਡਿਫਰੈਂਸ ਵੀ ਅਸੀਂ ਕੀ ਕਹਾਂਗੇ ਇੱਕ ਤਰ੍ਹਾਂ ਦਾ ਜ਼ਮੀਨ ਆਸਮਾਨ ਦਾ ਹੀ ਫ਼ਰਕ ਹੋ ਚੁੱਕਿਆ ਸੱਚੀ ਦੱਸਾਂ ਤੇ ਬਿਲਕੁਲ ਹੀ
ਹੋਰ ਕਿਆ ਕਿਤੇ ਘੁੰਮਣ ਜਾਣਾ ਇਕੱਠੇ ਜਾਣਾ ਫੇਰ ਹਨਾ ਇੰਜੋਏ ਕਰਨਾ ਪੂਰਾ ਸੌਂਗ ਵਗੈਰਾ ਲਗਾਣੇ ਕਾਰ ਵਗੈਰਾ ਰਹਿਣ ਪੂਰਾ ਇੰਜੋਏਮੈਂਟ ਹੁੰਦੀ ਸੀਗੀ ਹੁਣ ਤਾਂ ਘਰ ਦੇ ਕੰਮ ਨੀ ਮੁੱਕਦੇ ਹੈਗੇ।
ਨਾਲੇ ਦੇਖੋ ਨਾ ਪਹਿਲੇ ਸਾਡੇ ਮਾਂ ਪਿਓ ਵੀ ਪੇਜ ਛੱਡਦੇ ਸੀ ਫਲਾਣੇ ਘਰ ਜਾਣਾ ਹਾਂ ਹਾਂ। ਜਾਓ ਜਾਓ ਕੋਈ ਗੱਲ ਨੀ ਕੋਈ ਨੀ ਅੱਜ ਕੱਲ ਤੇ ਅਸੀਂ ਅਸੀਂ ਮੈਂ ਵੀ ਆਵਾਂਗੀ ਅਤੇ ਮੇਰਾ ਬੱਚਾ ਵੀ ਕਵੇ ਕਿ ਮੈਂ ਜਾਣਾ ਹੈਗਾ ਆਪਣੇ ਦੋਸਤਾਂ ਦੇ ਘਰ ਅਤੇ ਮੈਂ ਵੀ ਸੋ ਸਵਾਲ ਪਹਿਲਾਂ ਪੁੱਛਾਂਗੀ ਕੌਣ ਕਿਥੇ ਇੱਥੇ ਹੈਗਾ ਨੰਬਰ ਦਿਓ ਕਿੰਨਾ ਮਤਲਬ ਕਿੰਨਾ ਪਹਿਲਲੇ ਇਨਕੁਆਇਰੀਆਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਅੱਜ ਕੱਲ ਤੁਸੀਂ ਕਿਸੇ ਤੇ ਵਿਸ਼ਵਾਸ ਵੀ ਤਾਂ ਨਹੀਂ ਕਰ ਸਕਦੇ ਨਾ।
ਬਟ ਹੁਣ ਮੀਨਜ ਕੋਈ ਉਹ ਹੁੰਦਾ ਵੀ ਜਿਹੜਾ ਭੇਜੇ ਨਹੀਂ ਤਾਂ ਕੋਈ ਹੈ ਆਪਾਂ ਤਾਂ ਹੁਣ ਜਿਵੇਂ ਕਿੰਨੀ ਕਿੰਨੀ ਦੇਰ ਕਈ ਵਾਰ ਪੇਰੈਂਟਸ ਕਿਤੇ ਚੱਲ ਜਾਂਦੇ ਸੀਗੇ ਹੁਣ ਜਿਵੇਂ ਮੇਰੇ ਤਾਂ ਫੇਰ ਉਹ ਮੈਨੂੰ ਵੀ ਫਰੈਂਡ ਘਰੇ ਛੱਡ ਕੇ ਚੱਲ ਜਾਂਦੇ ਸੀ ਅਸੀਂ ਉੱਥੇ ਰੋਟੀ ਰੋਟੀ ਖਾ ਲੈਣੀ ਸਾਰਾ ਬਸ ਉੱਥੇ ਰਹਿਣਾ ਸਾਰਾ ਦਿਨ ਇੰਜੋਏਮੈਂਟ ਕਰਨੀ ਹੁਣ ਬੱਚੇ ਕਿੱਥੇ ਰਹਿ ਸਕਦੇ ਨੇ ਹੁਣ ਦੇ ਬੱਚੇ ਰਹਿੰਦੇ ਵੀ ਨੀ ਨਾ ਹੈਗੇ ਵੀ ਹੈ ਪੇਰੈਂਟਸ ਤੋਂ ਬਿਨਾਂ ਨੀ ਰਹਿੰਦੇ ਬੱਚੇ
ਅਰੇ ਹੁਣ ਤੇ ਉਹ ਸਾਫ਼ ਕਹਿੰਦੇ ਨੇ ਨਾ ਤੁਸੀਂ ਜਾਣਾ ਜਾਓ ਐਵੇਂ ਕਰੋ ਫੋਨ ਦੇਜੋ ਸਾਨੂੰ ਬਸ ਫੋਨ ਹੈਗਾ ਨਾ ਸਾਡੇ ਕੋਲ ਉਹ ਕਹਿਣਗੇ ਉਹ ਕਹਿਣਗੇ ਲੌਕ ਵੀ ਲਾ ਜਾਓ ਕੋਈ ਗੱਲ ਨੀ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਸਾਨੂੰ ਕੋਈ ਦਿੱਕਤ ਨੀ ਖਾਣ ਪੀਣ ਦਾ ਅੱਜ ਕੱਲ ਪਤਾ ਔਨਲਾਈਨ ਕੁਛ ਨਾ ਕੁਛ ਮੰਗ ਲਾਂਗੇ ਕੋਈ ਗੱਲ ਨੀ ਤੁਸੀਂ ਰੋਟੀ ਵੀ ਬਣਾ ਕੇ ਨਾ ਜਾਓ ਅਸੀਂ ਆਪਣਾ ਮਨਪਸੰਦ ਮੰਗਗਾ ਲਵਾਂਗੇ ਉਹਨਾਂ ਨੂੰ ਡਬਲ ਮੋਜ ਲੱਗਦੀ ਹੈ, ਕਿ ਆਰਾਮ ਨਾਲ ਫੋਨ ਹੱਥਾਂ ਵਿੱਚ ਹੈਗਾ ਸਾਡੇ ਫੋਨ ਤੇ ਨਾਲੇ ਜੋ ਮਰਜ਼ੀ ਔਡਰ ਕਰਾਂਗੇ ਖਾਵਾਂਗੇ ਮੰਗਾ, ਮੰਗਾ ਕੇ।
ਹਾਂ ਠੀਕ
ਅੱਜ ਕੱਲ ਬੱਚੇ ਦੂਜੀ ਤਰ੍ਹਾਂ ਦੀ ਫੀਡਮ ਚ ਆਦੇ ਨੇ ਨਾ ਫਿਰ
ਹੋਰ ਕਿਆ ਉਹੀ ਤਾਂ ਬਟ ਐਵੇਂ ਆ ਕਿ ਇਹ ਵੀ ਹੁਣ ਜਿਵੇਂ ਹੁਣ ਹਨ ਉਹ ਬੱਚਿਆਂ ਦਾ ਬੁਰਾ ਹਾਲ ਆ ਅੱਗੇ, ਅੱਗੇ ਤਾਂ ਪਤਾ ਨੀ ਟਾਈਮ ਕਿੱਦਾਂ ਦਾ ਆਏਗਾ ਫਿਰ ਕੀ ਕਰਨਗੇ ਬੱਚੇ ਅਗਲੇ ਟਾਈਮ ਪੀੜੀ ਦੇ ਬੱਚੇ ਜਿਹੜੇ ਹੈਗੇ ਨੇ
ਹਾਂ, ਹਲੇੇ ਤਾਂ
ਐਡਵਾਂਸਡ ਹੈ ਬੱਚੇ
ਨਿੱਕੇ- ਨਿੱਕੇ ਬੱਚੇ ਤੁਸੀਂ ਵੇਖੋ ਨਾ ਇੱਕ- ਡੇਢ, ਡੇਢ -ਦੋ, ਦੋ ਸਾਲ ਦੇ ਬੱਚੇ ਨੇ ਕਈ ਵਾਰ ਸੁਣਨੇ ਨਾ ਸਾਡੇ ਵੀ ਕਈ ਰਿਸ਼ਤੇਦਾਰ ਨੇ ਉਹਨਾਂ ਨੇ ਬੱਚੇ ਨਿੱਕੇ- ਨਿੱਕੇ ਹੈਗੇ ਨੇ ਡੇਢ- ਦੋ ਸਾਲ ਦੇ ਉਹ ਕਹਿਣਗੇ। ਐ ਤੇ ਐਵੇਂ ਫੋਨ ਚਲਾ ਲੈਂਦਾ ਹੈ ਫੋਨ ਚਲਾ ਲੈਂਦੀ ਹੈ ਇਹਨੂੰ ਸਭ ਪਤਾ ਹੈ ਕੀ ਕਰਨਾ। ਮੈਂ ਕਿਹਾ ਬਹੀ ਐ ਹੀ ਹੈਗਾ ਦੇਖੋ। ਤਾਂ ਹੀ ਤਾਂ ਕਹਿ ਰਿਹੇ ਨੇ ਆ ਜਿਹੜਾ ਕਲਯੁਗ ਕੱਲਯੁਗ ਉਹ ਬਹੁਤ ਚਲਦਾ ਪਿਆ ਹੁੰਦਾ ਤੇ ਜਲਦੀ- ਜਲਦੀ। ਜਲਦੀ
ਹਾਂਜੀ।
ਬਹੁਤ ਫ਼ਰਕ ਪਈ ਜਾ ਰਿਹਾ ਹੈ ਹਰ ਚੀਜ਼ਾਂ ਦਾ ਸਭ
ਹੋਰ ਹਾਂਜੀ, ਏਦਾਂ ਹੁੰਦਾ। ਵੀ ਹੁਣ ਜਿਵੇਂ ਸਕੂਲ ਫਰੈਂਡਸ ਨੇ ਉਹ ਅਲੱਗ ਹੁੰਦੇ ਨੇ ਫਿਰ ਜਦੂ ਕੋਲਜ ਕੋਾਲਜ ਸਟਾਟ ਹੋ ਜਾਂਦਾ ਤਾਂ ਫਰੈਂਡਸ ਅਲੱਗ ਬਣ ਜਾਂਦੇ ਨੇ। ਬਟ ਐਵੇਂ ਆ ਵੀ ਜਿਹੜਾ ਇੱਕ ਬੈਸਟ ਫਰੈਂਡ ਹੁੰਦਾ ਉਹ ਤਾਂ ਫਿਰ ਮੀਨ ਉਹ ਨਾਲ ਆਪਾਂ ਪੂਰੀ ਲਾਈਫ ਮੇਨਸ ਸਪੈਂਡ ਕਰ ਸਕਦੇ ਹਾਂ ਗੱਲਬਾਤ ਕਰਕੇ ਕਿੰਨਾ ਵਧੀਆ ਟਾਈਮ
ਉਹਦੇ ਹਾਂਜੀ, ਹਾਂਜੀ ਇਹ ਤੇ ਹੈਗਾ ਨਾਲੇ ਜਿਹੜਾ ਜਿਹੜਾ ਸਾਡਾ ਮਤਲਬ ਉਹ ਦੇਖੋ ਹੁਣ ਪਤਾ ਕੀ ਹੁੰਦਾ ਇਹ ਵੀ ਸਾਡੇ ਉੱਤੇ ਡਿਪੈਂਡ ਕਰਦਾ। ਕਈ ਵਾਰੀ ਕਈ ਸਕੂਲ ਜ ਸਕੂਲ ਖਤਮ ਹੋ ਗਿਆ। ਉਸ ਤੋਂ ਬਾਅਦ ਕਈ ਆਪਣੇ- ਆਪਣੇ ਜਿਵੇਂ ਕਿਸੇ ਨੇ ਕੋਈ ਸਟਰੀਮ ਫੜ ਲਈ ਕੋਈ ਕਿੱਥੇ ਚਲਾ ਗਿਆ। ਵਾਰੀ ਕੋਈ, ਕਈ ਵਾਰੀ ਕੋਈ ਆਪਣਾ ਸ਼ਹਿਰ ਹੀ ਬਦਲ ਲੈਂਦਾ ਹੈਗਾ ਕੁੱਛ ਨੀ ਪਤਾ ਹੁੰਦਾ। ਫਲਾਣਾ ਬੰਦਾ ਜੇ ਫਲਾਨ ਪੜ੍ਹਾਈ ਵਾਸਤੇ ਦੂਜੇ ਸ਼ਹਿਰ ਚਲਾ ਗਿਆ। ਉੱਪਰ, ਉਪਰ ਕਈਆਂ ਤੇ ਮੈਂ ਅੱਜ ਵੀ ਵੇਖਿਆ ਕਈ ਕਹਿੰਦੇ ਨੇ ਅਸੀਂ ਨਰਸਰੀ ਤੋਂ ਹੀ ਨਾ ਲੈ ਗਏ ਹਾਂ ਇੰਨੇ ਇਨੇ ਉਮਰ ਵੀ ਹੋ ਗਈ ਥਾਂ ਵੀ ਉਹ ਫਿਰ ਤੇ ਮੈਂ ਕਹਿੰਦੀ ਉਹਨਾਂ, ਉਹ ਦਾ ਗੋਡ ਗਿਫਟ ਹੀ ਹੈਗਾ ਕਿ ਬਈ ਉਹਨਾਂ ਦੇ ਜਿਹੜੇ ਹੈਗੇ ਨੇ ਦੋਸਤ ਉਹ ਬਚਪਨ ਪਣ ਤੋਂ ਲੈ ਕੇ ਭਾਵੇਂ ਉਹ ਸਾਰੇ ਬੁੱਢੇ ਵੀ ਹੋਈ ਰਹੇ ਹੋਣ ਤਾਂ ਵੀ ਉਹੀ ਨੇ ਅੱਜ ਵੀ ਤੇ ਉਹ ਚੀਜ਼ ਦੇਖੋ ਕਿੰਨੀ ਅੱਛੀ ਲੱਗਦੀ ਹੋਏਗੀ ਉਹ ਜਿਹੜਾ ਐਕਸਪੀਰੀਅੰਸ ਹੈਗਾ ਉਹ ਮਤਲਬ ਮੈਂ ਆਪਣਾ ਦੱਸਾਂ ਤੇ ਮੇਰੇ ਨਾਲ ਐਵੇਂ ਨੀ ਹੈਗਾ ਸਕੂਲ ਵਿੱਚ ਮੇਰੇ ਵੀ ਹੈਗੇ ਸੀ ਫਰੈਂਡਸ ਵਗੈਰਾ ਜਿਵੇਂ ਤੇ ਉਹ ਅੱਜ ਕੋਈ ਵੀ ਨੀ ਹੈਗੇ ਇੱਕ ਇੱਕ ਅੱਧਾ ਹਾਂ ਹੈਗਾ ਉਹ ਵੀ ਕਦੀ ਕਦੀ ਕੋਈ ਮਿਲ ਗਿਆ ਕੋਈ ਮਤਲਬ ਸਮਝ ਕਈ ਵਾਰ ਸਾਲ ਦੋ ਸਾਲ ਨੀ ਮਿਲਣਾ ਹੁੰਦਾ ਦਿੱਖ ਗਏ ਦਿੱਖ ਗਏ ਮਿਲ ਗਏ ਤੇ ਠੀਕ ਨਹੀਂ ਤਾਂ ਕਾਲਜ ਵਾਲੇ ਤੇ ਫਿਰ ਵੀ ਰਹਿ ਜਾਂਦੇ ਨੇ ਇੱਕ ਦੋ ਫੇਰ ਵੀ
ਹਾਂਜੀ ਇਹ ਤਾਂ ਹੈ ਮੇਰੇ ਨਾਲ ਤਾਂ ਏਦਾ ਮੇਰੇ ਨਾਲ ਸਕੂਲ ਫਰੈਂਡ ਸੀਗੇ ਜਿਹੜੇ ਉਹ ਮੀਨਜ ਉਹਨਾਂ ਦੀ ਸਟਰੀਮ ਚੇਂਜ ਹੋ ਗਈ ਸੀਗੀ ਤਾਂ ਮੈਂ ਤਾਂ ਇਕੱਲੀ ਰਹਿ ਗਈ ਸੀਗੀ ਫੇਰ ਵੀ ਚਲੋ ਮੀਨਜ ਸਟੱਡੀ ਤਾਂ ਫਿਰ ਕਰਨੀ ਉਹ ਪੈਂਦੀ ਨਾ ਕਈ ਬੱਚੇ ਹੁੰਦੇ ਬਟ ਡਿਪੈਂਡ ਕਰਦੇ ਇੱਕ ਦੂਸਰੇ ਤੇ ਵੀ ਨਹੀਂ ਮੇਰਾ ਫਰੈਂਡ ਨਾਲ ਹੋਵੇ ਹਨਾ ਵੀ ਮੈਂ ਵੀ ਨਾਲ ਹੀ ਰਵਾਂ ਫਰੈਂਡ ਦੇ ਇਹ ਵੀ ਹੋ ਜਾਂਦਾ ਬੱਚਿਆਂ ਨੂੰ ਕਈਆਂ ਨੂੰ
ਬਿਲਕੁੱਲ ਹਾਂ ਉਹ ਤੇ ਹੈ ਹੀ ਫਿਰ। ਨਹੀਂ ਕਈਆਂ ਨੂੰ ਬੜਾ ਰਹਿੰਦਾ ਹੈਗਾ ਹੈ ਕਿ ਅਸੀਂ ਪੜ੍ਹਾਈ ਪੜ੍ਹਾਈ ਤੇ ਕਰ ਲਾਂਗੇ ਪਰ ਮੈਨੂੰ ਫਲਾਣਾ ਮੇਰਾ ਦੋਸਤ ਨਾਲ ਹੀ ਚਾਹੀਦਾ ਹਮੇਸ਼ਾ।
ਕਈ ਹੁਣ ਕਈ ਸਕੂਲ ਦੇ ਵਿੱਚ ਹੁਣ ਬੱਚੇ ਹੁੰਦੇ ਨੇ ਕਈ ਕਹਿੰਦੇ ਨਹੀਂ ਅਸੀਂ ਤਾਂ ਉਹੀ ਫਰੈਂਡ ਨਾਲ ਆਪਣੇ ਨਾਲ ਬੈਠਣਾ ਬਸ ਹੋਰ ਕਿਸੇ ਨਾਲ ਤਾਂ ਬੈਠਣਾ ਹੀ ਨੀ ਚ ਦੀ ਫਿਰ ਇਹ ਵੀ ਟੀਚਰ ਨੂੰ ਦੇਖਣਾ ਪੈਂਦਾ ਵੀ ਬੱਚੇ ਨੂੰ ਕਿਹਦੇ ਨਾਲ ਬਿਠਾਣਾ ਠਾਨਾ ਏ
ਸਹੀ ਗੱਲ ਏ ਨਹੀਂ ਨਹੀਂ ਹਾਂ ਇਹ ਤੇ ਹੁੰਦਾ ਦੇਖੋ ਇਹ ਤੇ ਅਸੀਂ ਵੀ ਕਰਦੇ ਹੀ ਸੀ। ਕਿ ਬਈ ਮੈਨੂੰ ਪਤਾ ਹੋਏਗਾ ਕਿ ਮੇਰੀ ਫਲਾਨੀ ਬੜੀ ਬੜੀ ਸਹੇਲੀ ਬੜੀ ਖ਼ਾਸ ਹੈਗੀ ਹੈ ਤੇ ਹੁੰਦਾ ਹੈ ਨਾ ਕਿ ਹਾਂ ਬਈ ਤੂੰ ਮੇਰੇ ਨਾਲ ਹੀ ਬੈਠੇਂਗੀ। ਉਹ ਅਸੀਂ ਤਾਂ ਕਈ ਵਾਰੀ ਆਪਸ ਲੜਾਈ ਵੀ ਕਰ ਲੈਂਦੇ ਸੀ ਠੀਕ ਏ ਬਈ ਤੂੰ ਮੇਰੇ ਨਾਲ ਨੀ ਬੈਠੀ ਚਲੋ ਅਜ ਤੇਰੇ ਨਾਲ ਗੱਲ ਹੀ ਨੀ ਕਰਨੀ। ਫਿਰ ਓ ਜਲਦੀ ਰੁੱਸ ਦੇ ਵੀ ਨੇ
ਹਾਂਜੀ ਇਹ ਵੀ ਹੈ ਰੁਸ ਵੀ ਜਾਂਦੇ ਆ ਫੇਰ ਬੱਸ ਥੋੜੀ ਦੇਰ ਬਾਅਦ ਦੇਖੋ ਤਾਂ ਇੱਕ ਪਿੰਡ ਲੰਘ ਗਿਆ ਦੂਸਰੇ ਦੇ ਵਿੱਚ ਫਿਰ ਬੋਲ ਬੋਲ ਪਾਂਦੇ ਹਾਂ ਆਪਾਂ ਇੱਕ ਦੂਸਰੇ ਨਾਲ ਫਿਰ ਤਾਂ ਫੈਡ ਦੂਜਾ ਦੇ ਕਿ ਰਿਲੇਸ਼ਨ ਕੋਈ ਉਹੀ ਵੀ ਰਿਲੇਸ਼ਨ ਕੋਈ ਵੀ ਉਹਦੇ ਵਿੱਚ ਥੋੜੀ ਬਹੁਤੀ ਧਨ ਬਣ ਵੀ ਚੱਲਦੀ ਏ
ਨਹੀਂ-ਨਹੀਂ-ਨਹੀਂ ਇਹ ਤਾਂ ਹੁੰਦਾ ਆਹੋ ਦੇਖੋ ਹੁਨੂੰ ਉਹੀ ਕਹਿ ਰਹੀ ਹ ਨਾ ਮੈਂ ਵੀ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਤੇ ਮੇਰੀ ਇੱਕ ਬੜੀ ਬੈਸਟ ਫਰੈਂਡ ਹੈਗੀ ਸੀ ਤੇ ਉਹਦਾ ਵੀ ਇਹਹੀ ਸੀ ਕਿ ਮੈਂ ਕੁਛ ਵੀ ਮੈਨੂੰ ਜਿਵੇਂ ਬੜਾ ਅੱਛਾ ਲੱਗਦਾ ਚਾਕਲੇਟ ਵਗੈਰਾ ਖਾਣਾ ਮੈਂ ਰੋਜ਼ ਸਕੂਲ ਚੋਕਲੇਟ ਲੈ ਕੇ ਜਾਣੀ। ਤੇ ਉਹਦਾ ਉਹ ਹੀ ਸੀ ਮੈਂ ਕਦੀ-ਕਦੀ- ਤੇ ਹੁਣ ਦੇਖੋ ਹੋਰ ਵੀ ਲੋਕਾਂ ਮਤਲਬ ਹੋਰ ਬੱਚਿਆਂ ਨਾਲ ਵੀ ਅਸੀਂ ਗੱਲ ਕਰਦੇ ਸੀ। ਇਹ ਨੀ ਕਿ ਇੱਕੋ ਨਾਲ ਕਰਨ ਸਭਦੇ ਨਾਲ ਪਰ ਉਹਨੂੰ ਆਉਂਦਾ ਸੀ ਕਿ ਬਈ ਇਹ ਜੋ ਲੈ ਕੇ ਆਈਏ ਜੋ ਪਹਿਲਾਂ ਮੈਨੂੰ ਪੁੱਛੇ ਬਈ ਮੈਂ ਇਹਦੀ ਖਾਸ ਆ ਨਾ ਅਸੀਂ ਆਪ ਆਪਸ ਚ ਬਹੁਤ-ਬਹੁਤ ਜ਼ਿਆਦਾ ਬੈਸਟ ਫਰੈਂਡ ਹੈਗੇ ਆ ਤਾਂ ਕਰਕੇ ਉਹ ਵੀ ਕਈ ਵਾਰੀ ਬੁਰਾ ਮੰਨ ਜਾਂਦੀ ਸੀ ਮੈਂ ਕਹਿੰਦੀ ਸੀ ਅੱਛਾ, ਮੈਂ ਕੱਲ ਤੇਰੇ ਵਾਸਤੇ ਹੋਰ ਇੱਕ ਪਰੀ ਦੋ ਲੈ ਕੇ ਆਵਾਂਗੀ ਇੱਕ ਤੇਰੇ ਵਾਸਤੇ ਪੂਰੀ ਹੋਏਗੀ।
ਹਾਂ ਮੈਂ, ਹੋਰ ਮੇਰਾ ਤਾਂ ਟਿਫਨ ਹੀ ਨਹੀਂ ਸੀ ਕੋਈ ਛੱਡਦਾ ਹੁੰਦਾ ਸੀ। ਕਿਉਂਕਿ ਮੇਰੇ ਮਦਰ ਦੀ ਮੇਨ ਕੁਕਿੰਗ ਵਧੀਆ ਸੀਗੀ ਤਾਂ ਸਾਰਿਆਂ ਨੂੰ ਪਸੰਦ ਆਉਂਦੀ ਸੀ ਸਾਰੇ ਉਹ ਖਾ ਲੈਂਦੇ। ਦੇ ਸੀਗੇ। ਮੇਰਾ ਉਹ ਟੀਫਨ ਹੀ ਖਾਲੀ ਆਂਦਾ ਸੀਗਾ।
ਉਹੀਓ ਨਾ ਉਹ ਲੰਚ ਟਾਈਮ ਵੀ ਦੇਖੋ ਕਿੰਨਾ ਅੱਛਾ ਲੱਗਦਾ ਸੀ।
ਉਹੀ ਤਾਂ ਹੁਣ ਤਾਂ ਬਸ ਯਾਦਾਂ ਹੀ ਰਹਿ ਗਈਆਂ ਨੇ ਇੱਕ ਆਪਾਂ ਯਾਦ ਕਰ ਸਕ ਦੇ ਉਸ ਟਾਈਮ ਨੂੰ ਬਸ ਮਿਸ ਕਰਦੇ ਹਾਂ ਹੋਰ ਕੁਛ ਨੀ ਕਿੰਨੀ ਇੰਜੋਏਮੈਂਟ ਹੁੰਦੀ ਸੀ
ਉੱਥੇ ਲੈ ਕੇ ਜਾਂਦੇ ਨੇ ਖਾ ਲਾਂਗੇ ਕੈਟੀਨਾਂ ਵਿੱਚ ਦੋਸਤਾਂ ਨਾਲ ਮਿਲ ਕੇ ਉਹੀ ਸਾਰਾ ਬਾਹਰ ਦਾ ਖਾ ਲਿਆ, ਬੱਚਿਆਂ ਨੇ ਹੋਰ ਕਈ ਵਾਰੀ ਦੇ ਵੀ ਦਿਓ ਜਬਰ ਜਸੀ, ਤੇ ਦੋਸਤਾ ਨੂੰ ਈ ਖਵਾ ਸੁ ਕੇ ਆ ਜਾਂਦੇ ਨੇ ਫਲਾਣੇ ਨੇ ਖਾਇਆ ਫਲਾਨੇ ਖਾਇਆ ਜੀ ਚਲੋੰ--ਹਾਂ ਡੈਫੀਨੇਟਲੀ- ਡੈਫੀਨੇਟਲੀ ਹਾਂ-ਹਾਂ ਚੰਗਾ ਜੀ ਓਕੇ ਜੀ, ਸਤਿ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ।